ਹੈਲੋ, ਸਸ ਸ੍ਰੀ ਕਾਲ ਜੀ
ਸਸ ਸ਼੍ਰੀ ਅਕਾਲ, ਸਸ ਸ਼੍ਰੀ ਅਕਾਲ ਹੋਰ ਕੀ ਹਾਲ ਨੇ?
ਵਧੀਆ, ਤੁਸੀਂ ਸੁਣਾਓ?
ਮੈਂ ਵੀ ਵਧੀਆ, ਕੀ ਕਰਦੇ ਪਏ ਸੀ।
ਬਸ, ਚਾਹ ਪੀਣ ਲੱਗੀ ਸੀ, ਮੈਂ ਕਿਆ ਚਾਹ ਬਣਾਵਾਂ। ਸਵੇਰ ਦੀ ਪੀਤੀ ਹੋਈ ਏ।
ਅੱਛਾ
ਮੈਂ ਵੀ ਹੁਣੇ ਹੀ ਪੀ ਕੇ ਹਟੀ ਆ, ਬਸ ਤੁਹਾਨੂੰ ਪਤਾ ਹੀ ਆ, ਸ਼ਾਮ ਦਾ ਟਾਈਮ ਚਾਹ ਦਾ ਹੁੰਦਾ। ਤੇ ਇੱਕ ਬੰਦਾ ਸਵੇਰੇ ਨਾਸ਼ ਨਾਸ਼ਤੇ ਬਾਦ ਲੈ ਲੈਂਦਾ। ਚਾਹ ਕੇ ਨਈ
ਹੂੰ, ਓਤੇ ਹੈ ਈ ਐ, ਸਵੇਰੇ ਬਸ ਸਵੇਰੇ ਪੀਤੇ ਨਾਸ਼ਤੇ ਬਸ ਤੇ ਇੱਕ ਦੁਪੈਰੇ ਪੀਨੀ ਆ ਤੇ, ਇੱਕ ਹੁਣ ਤਿੰਨ ਟੈਮ ਤੇ ਹੈ ਈ ਏ
ਅੱਛਾ, ਮੈਂ ਸਿਰਫ ਇੱਕੋ ਟਾਈਮ ਪੀਂਨੀ ਆ, ਮੈਂ ਪੈਹਲੇ ਸਵੇਰੇ ਪੀਂਦੀ ਹੁੰਦੀ ਸੀ ਸੀ, ਪਹਿਲੇ ਨਾ ਮੇਰੀ ਖਾਲੀ ਪੇਟ ਸੀਗਾ, ਚਾਹ ਤੇ ਪਰ ਮੇਰੀ, ਇਨ ਲੋਸ ਫੈਮਿਲੀ ਵਿੱਚ ਨਾ, ਬਈ ਪੀਂਦੇ ਨੀ ਆ ਖਾਲੀ ਪੇਟ ਤੇ ਵੈਸੇ ਵੀ ਪੀਣੀ ਵੀ ਨੀ ਚਾਹੀਦੀ।
ਹੂੰ, ਖ਼ਰਾਬ ਕਰਦੀ ਆ, ਨਾ ਪੇਟ ਨੂੰ
ਫੇਰ, ਮੈਂ ਬੰਦ ਕਰ ਦਿੱਤੀ ਏ, ਫੇਰ ਹੁਣ ਮੈਂ ਇੱਕੋ ਟਾਈਮ ਕੀਤਾ ਦੀ ਹੈ, ਬਸ ਕਿ ਹਾਂ ਹੁਣ ਮੈਂ ਥੋੜ੍ਹਾ ਪੇਕੇ ਆਈ ਦੀਆਂ, ਤੇ ਥੋੜੀ ਚਾਹ ਫੇਰ ਥੋੜੀ ਸ਼ੁਰੂ ਹੋਈ ਦੀ ਹਲਕੀ ਮਸੀ
ਅੱਛਾ, ਓਥੇ ਪੀਂਦੇ ਬੋਤ ਸਵੇਰੇ
ਹਾਂ, ਓਧਰ ਸਵੇਰੇ ਇੱਕ ਟਾਈਮ ਹੋ ਜਾਂਦੀ ਏ ਚਾਹੇ ਓ ਨਾਸ਼ਤੇ ਤੋਂ ਬਾਦ ਹੋਜੇ, ਚਾਹੇ ਓ ਨਾਸ਼ਤੇ ਤੋਂ ਹਲਕਾ ਪੈਹਲੇ ਹੋਜੇ, ਪੰਜ, ਦਸ ਮਿੰਟ ਐਵੇਂ ਈ ਆ ਬਸ, ਬਾਈ ਬਣਦੀ ਆ, ਤੇ ਫੇਰ ਦਿਲ ਕਰ ਪੈਂਦਾ ਫੇਰ ਲੈ ਲਈ ਦੀ ਆਂ।
ਹੋਰ
ਹੋਰ ਬਸ ਵਧੀਆ, ਬਸ ਮੈਂ ਸੋਚਦੀ ਪੀ ਸੀ, ਅੱਜ ਮੈਂ ਬਾਜ਼ਾਰ ਗਈ ਤੇ ਈ ਰਿਕਸ਼ਾ ਚੱਲੇ, ਦੇ ਨਾ ਅੱਜ ਕੱਲ੍ਹ ਓਦੇ ਤੇ ਗਈ ਹਾਂ। ਤੇ ਓਦੇ ਤੇ ਜਾ ਰਈ ਸੀ ਤੇ ਹਲਕਾ ਜਾ ਨਾ, ਬ੍ਰੇਕਰ ਵਗੈਰਾ ਆਇਆ ਤੇ
ਤੇ ਇੱਕੋ ਦਮ ਨਾ, ਈ ਰਿਕਸ਼ਾ ਮਤਲਬ ਹਲਕਾ ਡੀਗਾ ਹੋ ਗਿਆ। ਬਚਾਅ ਹੀ ਹੋ ਗਿਆ ਸਾਡਾ ਮਤਲਬ ਗਿਰਦੇ-ਗਿਰਦੇ ਬਚਗੇ ਆਂ ਅੱਜ ਨਾ, ਤੇ ਮੈਨੂੰ ਬੜਾ ਹੋਇਆ ਕਿ ਬਈ, ਮੈਂ ਬੜਾ ਵੱਡਾ ਰਿਸ਼ ਲੇ ਲਿੱਤਾ ਬਈ, ਈ ਰਿਕਸ਼ਾ ਤੇ ਤੇ ਬਹਿਣਾ ਨੀ ਚਾਹੀਦਾ, ਵੈਸੇ ਚਲੋ, ਹੁਨ ਅੱਜ-ਕੱਲ ਦੇਖੋ, ਇਲੈਕਟ੍ਰੋਨਿਕ ਚੀਜ਼ਾਂ ਆਰੀਆਂ ਨੇ
ਹੂੰ, ਸਾਰੀਆਂ ਈ ਆ ਰਹੀਆਂ ਨੇ, ਐਕਟਿਵਾ ਲਾਲੋ, ਬਾਈਕਾਂ ਵੀ ਅੱਜ-ਕੱਲ ਹੁੰ, ਬਾਈਕਾਂ ਵੀ ਆ ਜਾਣਗੀਆਂ ਐਕਟਿਵਾ ਤੇ ਆ ਗਈ, ਕਾਰਾਂ ਚੱਲੀਆਂ ਹੋਈਆਂ
ਨੇ ਈਵਨ ਕਾਰਾਂ ਵੀ ਨੇ। ਅ, ਮਤਲਬ ਹੈ ਤੇ ਦੇਖੋ ਸਹੂਲੀਅਤ ਹੈ ਬੱਸਾਂ ਵੀ ਨੇ, ਲੋਕਲ ਬੱਸਾਂ ਚਲਦੀਆਂ ਸਾਡੇ ਇੱਧਰ। ਹੁਪ ਮੈਂ ਜੋਬ ਤੇ ਜਾਂਦੀ ਹੁੰਦੀ ਸੀ ਬੱਸ ਸਟੈਂਡ ਤੋਂ, ਬੱਸ ਸਟੈਂਡ ਘਨਈਆ ਚੌਕ। ਅੱਗੇ ਮਤਲਬ ਕਈ ਚੋਕ ਨੇ, ਉਹ ਬੱਸ ਤੇ ਇੰਨਾ ਆਰਾਮ ਮਿਲਦਾ ਸੀ ਨਾ ਇਸ ਏਸੀ ਵਾਲੀ ਬੱਸ ਏ, ਇੰਨੀ ਵਧੀਆ ਨਾ ਕੋਈ ਭੀੜ, ਨਾ ਭੜੱਕਾ ਇੰਨਾ ਮਜ਼ਾ ਆਂਦਾ ਸੀ, ਉਸ ਬੱਸ ਤੇ, ਮਤਲਬ ਅੱਛੀ ਵੀ ਏ ਇੱਕ ਜਗ੍ਹਾ ਤੋ, ਪਰ ਹੁਣ ਜਿਹੜੇ ਈ ਰਿਕਸ਼ਾ ਚੱਲਦੇਨ ਨਾ
ਹੂੰ, ਹਾਂ ਹਲਕੇ ਹੁੰਦੇ ਨੇ ਉਹਦੇ ਕੇ ਡਰ ਲੱਗਦਾ ਹੁਣੇ ਉਲਟਿਆ, ਹੁਣੇ ਉਲਟਿਆ ਮਤਲਬ ਬਹਿ ਤੇ ਜਾਂਦਾ ਵੇ।
ਹਾਂ, ਉਹ ਅੱਜ ਤੇ ਬਸ ਇ ਇੰਸੀਡੈਂਟ ਹੁੰਦੇ-ਹੁੰਦੇ ਬਚਿਆ‌ ਜੇ ਅੱਜ ਤੇ। ''ਮੈਂ ਉਹੀਓ ਸਵੇਰੇ ਗਈ ਆਂ, ਮੰਮੀ ਦੇ ਨਾਲ ਤੇ ਮੰਮੀ ਦੂਜੇ ਇੱਸ ਸਾਈਡ ਸੀ, ਮੈਂ ਇਸ ਸਾਈਡ ਸੀ ਮੇਰਾ ਸਾਈਡ ਥੋੜਾ ਹਲਕਾ ਸੀ ਨਾ, ਤੇ ਉਹ ਜਿਵੇਂ ਬ੍ਰੇਕ ਬਰੇਕਰ ਆਇਆ, ਬ੍ਰੇਕਰ ਤੇ ਉਹਨੇ ਬ੍ਰੇਕ ਹੀ ਮਾਰੀ ਏ, ਹਲਕੀ ਜੀ ਤੇ ਉਹ ਹਲਕਾ ਜਾ ਨਾ, ਡੀਂਗਾ ਹੋਗਿਆ। ਤੇ, ਮੈਂ ਤੇ ਬਸ ਬਚ ਹੀ ਗਈ ਆਂ, ਮੇਰੇ ਸਾਈਡ ਹੀ ਗਿਰਨਾ ਸੀਗਾ ਸਾਰਾ।
ਹੂੰ
ਤੇ, ਬਾਲ-ਬਾਲ ਬਚੇ ਆਂ, ਮੇ ''ਮੈਂ ਉਸ ਤੋਂ ਬਾਅਦ ''ਮੈਂ ਕਿਹਾ ਮੈਂ ਹੁਣ ਐ ਈ ਰਿਕਸ਼ਾ ਤੇ ਨੀ ਬਹਿਣਾ, ਚਾਹੇ ਥ੍ਰੀ ਵੀਲਰ ਤੇ ਵੈਸੇ ਬੈਠਜੋ।
ਹੂੰ, ਥ੍ਰੀ ਵੀਲਰ ਤਾਂ ਨਜ਼ਰ ਹੀ ਨਹੀਂ ਆਉਂਦੇ ਥ੍ਰੀ ਵੀਲਰ ਤੇ ਕਿੱਥੇ ਬਹਿਣਾ। ਸਾਰਿਆਂ ਨੇ ਈ ਰਿਕਸ਼ੇ ਲੈ ਲਏ ਨੇ, ਮਹਿੰਗਾਈ ਵੀ ਤੇ ਇੰਨੀ ਏ, ਪੈਟਰੋਲ ਏਡਾ ਮਹਿੰਗਾ ਵੇ।
ਦੇਖੋ, ਤੁਸੀਂ ਆਪੇ ਹੀ ਦੇਖੋ, ਹੁਣ ਆਹ ਤੁਸੀਂ ਸਹੀ ਗੱਲ ਕਰਦੇ ਹੋ ਬਟ ਪੈਟਰੋਲ ਬੜਾ ਮਹਿੰਗਾ ਏ, ਤੇ ਜਿਹੜੇ ਹੈ ਹਾਂ
ਟ੍ਰੋਨਕ ਲਈ ਜਾਂਦੇ, ਇਲੈਕਟ੍ਰੋਨਿਕ ਬਾਪਾਰਾ ਲਈ ਜਾਂਦੇ ਨੇ, ਇਹ ਤੇ ਮਹਿੰਗਾਈ ਪਿੱਛੇ ਲੋਕੀ ਲੈਂਦੇ ਪਏ ਨੇ ਹੋਰ
ਹਾਂ, ਤੇ ਸਹੀ ਵੀ ਏ, ਹੁਣ ਐ ਜਿਹੜਾ ਓਟੋ ਆਂਦਾ ਐ ਓਟੋ ਜਿਹੜਾ ਨੋਰਮਲ ਪੈਟਰੋਲ ਵਾਲਾ ਹੁੰਦਾ, ਉਹ ਕੋਸਟਲੀ ਹੁੰਦਾ।
ਹਾਂ, ਉਹ ਥੋੜਾ ਹੈਵੀ ਵੀ ਹੁੰਦਾ ਨਾ ਬੰਦਾ ਬਹਿੰਦਿਆਂ ਡਰ ਲੱਗਦਾ।
ਕੰਪੈਰੀਜ਼ਨ ਤੇ ਅਗਰ ਈ ਰਿਕਸ਼ਾ ਦੇਖੀ ਜਾਏ, ਤਾ ਉਹਦੀ ਅ ਸਟਾਰਟਿੰਗ ਰੇਟ ਬਹੁਤ, ਸਟਾਰਟਿੰਗ ਵੈਲਊ ਘੱਟ ਹੈਗੀ ਏ, ਤੇ ਇਸ ਕਰਕੇ ਹਰ ਕੋਈ ਜਿਹੜਾ ਵੀ, ਮਿਡਲ ਕਲਾਸ ਫੈਮਿਲੀ ਆ ਮਜ਼ਦੂਰ ਬੰਦਾ ਏ, ਉਹ ਕਹਿੰਦਾ ਕਿ ਅਸੀ, ਮਤਲਬ ਹਰ ਕੋਈ ਚਾਹੰਦਾ, ਕਿ ਚਲੋ ਨਵਾਂ ਕੰਮ ਸ਼ੁਰੂ ਕਰਨਾ। ਤੇ ਬਈ, ਘੱਟ ਤੋਂ ਹੀ ਸ਼ੁਰੂ ਕੀਤਾ ਜਾਏ, ਉਹ ਫੇਰ ਇਹੀ ਓ ਪਾ ਰਹੇ ਨੇ, ਅੱਜ ਕਲ ਹਰ ਜਗ੍ਹਾ ਤੇ, ਮਤਲਬ ਈ ਰਿਕਸ਼ਾ ਇੰਨੇ ਨੇ ਨਾ ਮਾਰਕੀਟ ਵਿੱਚ, ਮੈਂ ਹੁਣ ਮਤਲਬ ਕਿਤੇ ਬੰਦੇ ਨੂੰ ਜਾਣਾ ਪਏ ਫੇਰ ਕਰਨਾ ਵੀ ਪੈ ਜਾਂਦਾ, ਪੈਦਲ ਹੋਏ ਤੇ ਹੁਣ। ਪੈਦਲ ਨੀ ਚਲਿਆ ਜਾਂਦਾ, ਤੁਵਾਨੂੰ ਪਤਾ ਹੀ ਏ, ਹਾਂ ਗਰਮੀ
ਹੂੰ, ਤੇ ਜਾਵੇ ਤੇ ਬੰਦਾ ਸ਼ਾਮੀ ਜਾਵੇ ਰ੍ਹਾਤ ਟੈਮ।
ਹਾਂ, ਪਰ ਜ਼ਿਆਦਾ ਦੂਰੀ ਦਾ ਰਾਸਤਾ ਤੇ ਨਹੀਂ ਤੈਅ ਹੁੰਦਾ ਨਾ ਫਿਰ, ਪੈਦਲ ਦਾ ਤੇ। ਹਾਂ, ਥੋੜਾ-ਬਹੁਤਾ ਤੇ ਚਲੋ ਬੰਦਾ ਚੱਲ ਵੀ ਲੈਂਦਾ ਥੋੜਾ ਬੋਤਾ ਹੱਠ ਕਰਕੇ ਚੱਲ ਲੈਂਦਾ ਬੰਦਾ ਚਲੋ ਕੋਈ ਗੱਲ ਨਹੀਂ ਚਲੇ ਜਾਂਦਾ ਭਾਵੇਂ ਜਿਵੇਂ ਤਿਵੇਂ ਕਰਕੇ ਪਰ ਗਰਮੀ ਧੁੱਪ ਤੇ ਉਹ ਵੀ ਨਹੀਂ ਜਾਇਆ ਜਾਂਦਾ ਜੇ
ਨਾ- ਨਾ ਗਰਮੀ ਵਿੱਚ ਨਹੀਂ ਜਾਇਆਜਾਂਦਾ
ਤਾਂ ਹੀ ਈ ਰਿਕਸ਼ਾ ਕੀਤਾ ਸੀ ਜੇ ਅੱਜ ਤੇ ਹਾਂ ਬਸ ਬਚਾਅ ਹੀ ਹੋ ਗਿਆ
ਈ ਰਿਕਸ਼ਾ ਬੈਣਾ ਉਦੋਂ ਬਏ ਜਦੋਂ ਵਿੱਚ ਤਿੰਨ ਚਾਰ ਬੰਦੇ ਬੈਠੇ ਹੋਣ ਵਜਨ ਬਰਾਬਰ
ਹਾਂ ਉਹ ਬਸ ਬਰਾਬਰ ਉਹੀ ਚੀਜ਼ ਸੀ ਨਾ ਵਜ਼ਨ ਬਰਾਬਰ ਨਹੀਂ ਹੈ ਸੀ ਤੇ ਵਜ਼ਨ ਨਾ ਬਰਾਬਰ ਹੋਣ ਦੇ ਕਾਰਨ ਹੀ ਉਹ ਨਾ ਅਹ ਇੱਕੋ ਦਮ ਉਹਨੇ ਬ੍ਰੇਕ ਮਾਰੀ ਨਾ ਤੇ ਥੱਲੇ ਜਿਹਾ ਹੋ ਗਿਆ ਮਤਲਬ ਉਲਟਾ ਜਿਹਾ ਹੋਣ ਵਾਲਾ ਸੀ ਬਚਾ ਬ ਅੱਛੀਕ ਬਸ ਭਾਈ ਕਿਵੇਂ ਕੰਟਰੋਲ ਹੋ ਗਿਆ ਗੁਰੂ ਮਹਾਰਾਜ ਦੀ ਕਿਰਪਾ ਨਾ ਬਚ ਗਿਆ ਬਸ ਤੇ ਹਮ ਬਾਕੀ ਫੇਰ ਮੈਂ ਕਿਹਾ ਚਲੋ ਹੁਣ ਹਰ ਇੱਕ ਚੀਜ਼ ਦੇ ਫਾਇਦੇ ਨੁਕਸਾਨ ਤੇ ਹੈਗੇ ਹੀ ਨੇ ਤੁਹਾਨੂੰ।
ਹਾਂ ਉਹ ਤੇ ਹੈ ਹੀ ਐ, ਹਰ ਇੱਕ ਚੀਜ਼ ਹੈ।
ਹੁਣ ਮਾਰਕੀਟ ਵਿੱਚ ਵੇਖੋ ਤੁਸੀਂ ਸਕੂਟੀਆਂ ਏ ਸਕੂਟੀ ਕਿੰਨੇ ਲੋਕੀ ਹੋਣਾ ਇਹੀ ਉਹ ਪ੍ਰੈਫਰ ਕਰਦੇ ਨੇ ਇਲੈਕਟ੍ਰੋਨਿਕ ਲੈਂਦੇ ਨੇ।
ਹਾਂ ਕਈ ਲੈਂਦੇ ਪਰ ਉੱਦਾਂ ਨਾ ਬੰਦਾ ਪਤਾ ਨੀ ਲੱਗਦਾ ਐਚੁ ਲ ਸਟਾਰਟ ਹੋਈ ਨੀ ਹੋਈ ਆਵਾਜ਼ ਆਂਦੀ ਨੀ ਬੰਦਾ ਡਰ ਵੀ ਲੱਗਦਾ ਕਿਥੇ ਗਿਰ ਨਾ ਜਾਵੇ ਬੰਦਾ।
ਚਲਾਨ ਵਿਚ ਵੀ ਨਾ ਬੜੀ ਉਹ ਹੁੰਦੀ ਐ ਹੋਲੀ ਹੁੰਦੀ ਹੈ, ਤੇ ਅਗਰ ਤੁਸੀਂ ਹਲ ਕਿ ਮਾੜੀ ਜੀ ਰੇਸ ਦੋਗੈ ਨਾ ਉਹ ਬੜੀ ਤੇਜ਼ ਭਜਦੀ ਹੈ।
ਆਹੋਹੀ ਤੇ ਬਤਲਦਾ ਉਹਰੇਹੀ ਚ ਨਾ ਮਤਲਬ ਪਤਾ ਲੱਗਦਾ ਸਟਾਟ ਹੋਈਏ ਐਕਟਿਵਾ ਬਰੇਕ ਮਾਰੀਏ ਰੇਸ ਦਿੱਤੀ ਬਾਰ ਜਾਂਦੇ ਆਵਾਜ਼ ਹੀ ਨਹੀਂ ਆਂਦੀ। ਕੁਛ ਨੀ, ਬੰਦਾ ਸਟਾਟ ਹੋਈ ਨਹੀਂ ਹੋਈ ਬੰਦਾ ਅੱਗੇ ਨਿਕਲਦਾ
ਐਦਾ ਸਾਡੇ ਇਨਵਾਇਰਮੈਂਟ ਨੂੰ ਤਾਂ ਫਾਇਦਾ ਹੀ ਹੈ ਨਾ, ਇਨਵਾਇਰਮੈਂਟ ਦੇ ਦੀ ਉਹ ਹੋ ਰਿਹਾ ਨਾ ਪੋਲਿਊਟ ਤੇ ਨਹੀਂ ਹੋ ਰਿਹਾ, ਹੁਣ ਦੂਜੀ ਐਕਟੀਵਾ ਦਾ ਐ ਐਕਟਿਵਾ ਹੁੰਦੀ ਹੈ। ਉਹਦੇ ਚ ਦੇਖੋ ਕਿੰਨਾ
ਹੈਏ
ਕਿੰਨਾ ਕਿੰਨਾ ਸਾਊਂਡ ਆਂਦਾ ਹੈ, ਉਹਦੇ ਨਾਲ ਨੋਇਜ਼ ਪੋਲਿਊਸ਼ਨ ਹੋ ਜਾਂਦਾਏ। ਕਿ ਨਹੀਂ, ਤੇ ਹਾਂ ਧੂਆ ਵਿ ਛੋ ਚੜਦੀਆਂ ਨੇ ਗੱਡੀਆਂ ਉਹਦੇ ਨਾਲ ਏਅਰ ਪੋਲਿਊਸ਼ਨ ਨਹੀਂ ਹੁੰਦਾ, ਹੁਣ ਇਹ ਜਿਹੜੀ ਐ ਆ ਬਿਲਕੁਲ ਗੂੰਗੇ ਵਾਂਗੂ ਜਣੀਏ ਗੂੰਗੇੇਆ ਵਾਂਗੂ ਆ ਜਾਣੀਏ।
ਤੇ ਹੋਰ ਪਤਾ ਨਹੀਂ ਚਾਰਜਿੰਗ ਲਗਾਨੀ ਹੈ ਚਾਰਜਿੰਗ ਦੇਖਣੀ ਪੈਂਦੀ ਹੈਗੀਏ ਕਿਨੀ ਨੀ ਹੈਗੀ।
ਦੇਖੋ ਹੁਣ ਅਸੀਂ ਪੈਟਰੋਲ ਵੀ ਤੇ ਪਵਾਂਦੇ ਹਾਂ ਤੇ ਚਾਰਜਿੰਗ ਵੀ ਫੇਰ ਕਰਨਾ ਹੀ ਪੈਂਦਾ ਏ।
ਉਹ ਤੇ ਚਲੋ ਹੋ ਜਏਗੀ ਚਾਰਜਿੰਗ ਹੋ ਜਾਏਗੀ, ਪੈਟਰੋਲ ਫਿਰ ਅੱਗੇ ਜਾਓ ਪੁਆਣ ਜਾਓ ਪੁਆ ਕੇ ਲਿਆਓ, ਇਹਦੇ ਘਰ ਹੀ ਚਾਰਜਿੰਗ ਹੋਣੀ ਹੈ।
ਬਸ ਮਤਲਬ ਤੇ ਇਹੀ ਹੋਆ ਗੱਲ ਕਰਨ ਦਾ ਕਿ ਹਰ ਇੱਕ ਚੀਜ਼ ਦੇ ਨਾ ਫਾਇਦੇ ਵੀ ਨੇ ਤੇ ਨੁਕਸਾਨ ਵੀ ਨੇ।
ਹਾਂ ਦੋਨੋ ਬਰਾਬਰ ਨੇ ਆਜ ਕੱਲ ਤੇ
ਹੁਣ ਪੈਟਰੋਲ ਆਲੀ ਅਗਰ ਲਈਏ ਤਾਂ ਪੈਟਰੋਲ ਦੇ ਬਾਰ ਖਰਚੇ ਹੀ ਨਹੀਂ ਪੂਰੇ ਹੁੰਦੇ ਇੰਨੇ ਖਰਚੇ ਤੇ ਖਰਚਾ ਹੈ ਤੇ ਉਸਨੂੰ ਮੈਂ ਤੇ ਉੰਝ ਉਹ ਨਾ ਜਿਵੇਂ ਲਾਈਫ ਟਾਈਮ ਉਹਦੀ ਵਧੀਆ ਹੁੰਦੀ ਹੈ, ਪੈਟਰੋਲ ਵਾਲੀ ਦੀ ਨਾ ਲੰਬਾ ਚਲਦੀ ਹੈ, ਹਾਂ ਹੁਣ ਅਸੀਂ ਕਿੱਥੇ ਦੂਰ ਦੇ ਸਫਰ ਤੇ ਜਾਣਾ ਏ ਸਾਨੂੰ ਇਹ ਟੈਸ਼ਨ ਨੀ ਹੋਦੀ, ਕਿ ਸਾਡੀ ਗੱਡੀ ਰੁਕ ਨਾ ਜਾਏ ਰਾਸਤੇ ਚ। ਠੀਕ ਹੈ ਪੈਟਰੋਲ ਦਾ ਪਤਾ ਹੈ ਨਾ ਸਾਨੂੰ ਹਾਂ ਅਸੀਂ ਪੈਟਰੋਲ ਈਨਾ ਪਵਾ ਲਾਗੇ। ਠੀਕ ਏ ਹੁਣ ਇਹ ਜਿਹੜੀ ਸਕੂਟੀ ਦੂਜੀ ਹੁੰਦੀ ਐ ਨਾ, ਇਲੈਕ- ਇਲੈਕਟ੍ਰੋਨਿਕ ਹੁੰਦੀ ਤੇ ਵਧੀਆ ਚਲੋ ਦੇਖੋ ਪੈਟਰੋਲ ਦੀ ਤਰਫੋਂ ਤੇ ਸਾਨੂੰ ਖਰਚਾ ਬਚਿਆ ਇੱਕ ਤਰਫੋਂ ਤੇ ਇੱਕ ਤਰਫੋਂ ਅਸੀਂ ਅਗਰ ਲੰਬਾ ਸਫ਼ਰ ਕਰਨਾ ਨਾ, ਫੇਰ ਉਹਦੇ ਵਾਸਤੇ ਇਹ ਕਿਤੇ ਕਾਮਯਾਬ ਨੀ ਹੈਗੀ ਕੋਈ।
ਸਹੀ ਐ, ਚਾਰਜਿੰਗ ਨਾ ਖਤਮ ਹੋਜੇ ਨਾ ਰਸਤੇ ਚ ਕਿੱਥੇ ਚਾਰਜਿੰਗ ਕਰਨਾ ਐ। ਹੂੰ ਹੂੰ।
ਤੇ ਉਹੀ ਤੇ ਚੀਜ਼ ਹੈ ਨਾ ਫ਼ਿਰ ਧਿਆਨ ਰੱਖਣਾ ਪੈਂਦਾ ਏ ਬਸ ਬਈ ਹਾਂ ਬਈ ਅਸੀਂ ਅਗਰ ਲੋਂਂਗ ਡਰਾਈਵ ਤੇ ਜਾਣਾ? ਤੇ ਕਿੱਥੇ ਜ਼ਿਆਦਾ ਲੰਬਾ ਰਸਤਾ ਆ ਗਿਆ, ਤੇ ਅਸੀਂ ਧਿਆਨ ਰੱਖੀਏ।
ਹੋਰ ਆ ਤੇ ਹਾਈਏ ਫੇਰ ਚਾਰਜਿੰਗ ਵੇਖਨੀ ਪਹਿਲੇ ਜਾਂ ਚਾਰਜਿੰਗ ਫੁੱਲ ਕਰਕੇ ਲੈ ਕੇ ਜਾਓ।
ਹਾਂ। ਤੇ ਇਹ ਇੱਕ ਤਰਫੋ ਗੱਡੀਆਂ ਵੀ ਆਈਆਂ ਦੀਆਂ ਇਲੈਕਟ੍ਰੋਨਿਕ ਹੁਣ ਕਾਰਾਂ ਸਾਡੇ ਮੈਂ ਆਫਿਸ ਵਿੱਚ ਕੰਮ ਕਰਦੀ ਸੀ ਨਾ ਸਾਡਾ ਮਤਲਬ ਡੀ ਐਮ ਸੀ। ਉਹਦੇ ਕੋਲ ਕਾਰ ਸੀ ਉਹੀਓ ਇਲੈਕਟ੍ਰੋਨਿਕ ਸੀ, ਤੇ ਫਸਟ ਕਲਾਸ ਚਲਦੀ ਨੀ-ਨੀ ਕਾਰਾਂ ਦੀ ਤੇ ਰੀਸ ਈ ਨੀ ਐ ਉਹਦੀ ਵਧੀਆ ਇਕ ਦਮ ਟੋਪ ਤੇ ਚੱਲਦੀ ਏ। ਤੇ ਫੇਰ ਕਿਤੇ ਉਹ ਤੇ ਦੇਖੋ ਲੌਗ ਟਰਮ ਵੀ ਚਲਾ ਹੀ ਰਿਹੇ ਹੈ ਨਾਂ।
ਹਾਂ ਉਹ ਤੇ ਹੈ ਈ।
ਉਹਦਾ ਧਿਆਨ ਰੱਖਣਾ ਪੈਂਦਾ ਐ, ਤੇ ਹਾਂ ਦੂਜੀ ਤਾ ਇਹ ਇੱਕ ਲੋਸ ਇਹ ਵੀ ਹੈਗਾ ਹੈ ਇਲੈਕਟ੍ਰੋਨਿਕ ਚੀਜ਼ਾਂ ਦਾ ਕਿ ਹੁਣ ਜਿਵੇਂ ਅਸੀਂ ਲੈਲ ਤੇ ਲਿੱਤੀ ਐ ਮਹਿੰਗੀ ਚੀਜ਼ ਲੈ ਲਿੱਤੀ ਹੈ ਠੀਕ ਹੈ, ਤੇ ਹੁਣ ਉਹਦੀ ਰੀਸੇਲ ਵੈਲਊ ਨੀ ਹੋਉਂਦੀ ਫੇਰ।
ਨਾ -ਨਾ ਵੈਲਿਊ ਨੀ ਹੈਗੀ, ਹੂੰ ਅੱਛਾ ਹੂੰ
ਲੈਲੀਏ ਤੇ ਉਹਦੀ ਰੀਸੇਲ ਵੈਲਿਊ ਨੀ ਹੈ ਬਜਾਏ ਪੈਟਰੋਲ ਵਾਲੀ ਦੇ। ਪੈਟਰੋਲ ਵਾਲੀ ਜਿਹੜੀ ਐ ਨਾ ਉਹਦੀ ਰੀਸੇਲ ਵੈਲਿਊ ਹੁੰਦੀ ਏ।
ਹਾਂ ਉਹ ਤੇ ਆਉਂਦੇ ਪਰ ਇਹਦੀ ਨੀ ਹੋਏਗੀ ਇਹ ਤੇ ਬਸ ਟੈਮ ਪਾਸ ਕਰਨ ਜੋਗੀ ਹੈਗੀ ਹੈ ਟੈਮ ਪਾਸ ਕਰ ਲਓ ਜਿੰਨੇ ਚਿਰ ਓ ਐ।
ਲੋਕ ਕਲ ਅਗਰ ਕਿਸੇ ਨੇ ਚਲਾਨ ਵਾ
ਹਾਂ ਲੋਕਲ ਸਹੀ ਹੈਗੀ ਜਿਵੇਂ ਇੱਧਰ ਬਾਜ਼ਾਰ ਬਜੂਰ ਜਾਣਾ ਹੋਵੇ ਸਕੂਲ ਜਾਣਾ ਹੋਵੇ।
ਹਾਂ ਬੱਚਿਆਂ ਨੂੰ ਛੱਡਣ ਜਾਣਾ, ਕਿੰਨਾ ਪੈਟਰੋਲ ਲੱਗ ਜਾਂਦਾ ਏ। ਇੱਕ- ਇੱਕ ਤਰਫੋ ਹਾਂ ਬਿਲਕੁਲ, ਇੱਕ ਤਰਫੋ ਬਿਲਕੁਲ ਸਹੀ ਹੈਗੀ ਏ। ਖ਼ਰਚਾ ਮਤਲਬ ਹੈ ਪੈਟਰੋਲ ਦਾ ਇਹ ਛੋਟੀ ਛੋਟੇ ਹਾਂ। ਉਹੀ ਛੋਟੇ ਮੋਟੇ ਕੰਮਾਂ ਵਾਸਤੇ ਬੈਸਟ-
ਹਾਂ ਉਹ ਹੈਗੀ ਬਸ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
ਉਹਦੇ ਵਾਸਤੇ ਸਹੀ ਏ, ਇੱਥੇ ਦੋ ਮਿੰਟ ਬਾਜ਼ਾਰ ਜਾਣਾ। ਕੱਪੜੇ -ਕੁੂਪੜੇ ਲੈਣੇ ਲਈ ਲੋਕਲ ਬਜ਼ਾਰ ਘਾਰ ਜਾਣਾ ਕਾਰ ਲੈਕੇ।
ਐਕਟੀਵਾ ਦੀ ਬਜਾਏ ਇਹਦਾ ਜਿਹੜਾ ਪ੍ਰਾਈਜ਼ ਜਿਹੜੀ ਵੈਲਿਊ ਹੈ ਨਾ ਉਹ ਬੜੀ ਘੱਟ ਹੈਗੀਏ ਮਤਲਬ ਨੋਰ ਥੋੜੇ ਤੋਂ ਥੋੜੇ ਪ੍ਰਾਈਜ਼ ਲੈ ਤੇ ਤੁਸੀਂ ਵੱਡੇ ਤੋਂ ਵੱਡੇ ਪ੍ਰਾਈਜ਼ ਲੈ ਲੋ।
ਹੂੰ।
ਹੂੰ, ਮੈਨੂੰ ਤੇ ਵਧੀਆ ਵੀ ਲੱਗੀ ਏਕ ਤਰਫ਼ੋਂ ਲੋਕਲ ਵਾਸਤੇ ਬੋਤ ਬੈਸਟ ਏ।
ਹਾਂ ਲੋਕਲ ਵਾਸਤੇ ਸਈ ਏ, ਬਾਰ ਵਸਤੇ ਨੀ ਹੈਗੀ।
ਚਲੋ ਬਾਕੀ ਹਰ ਕਿਸੇ ਦੀ ਅਪਨੀ ਅਪਨੀ ਚੋਇਸ ਹੁੰਦੀ ਐ ਕਿ ਨਈ? ਹਰ, ਹਰ ਕਿਸੀ ਨੂੰ ਆਪ ਅਪਨੀ ਅਪਨੀ ਚੋਇਸ ਦੇ ਅਕੋਰਡਿੰਗ ਖਰੀਦਨਾ ਈ ਏ ਸਮਾਨ।
ਹੂੰ, ਓ ਤੇ ਹੈ ਈ ਏ, ਹਰ ਕਈਆਂ ਕਈਆਂ ਨੂੰ ਸੋਪ ਵਧੀਆ ਵੀ ਲੱਗਦੀ ਏ ਬਈ ਹਾਂ ਸਾਡੇ ਵਾਸਤੇ ਬੈਸਟ ਹੈਗੀ ਏ ਅਸੀ ਲੈਲ ਲਿਏ।
ਹੈ ਵੀ ਏ ਐਸੀ ਗੱਲ ਨੀ, ਲੋਕਲ ਓਇਓ ਲੋਕਲ ਵਾਸਤੇ ਬੈਸਟ ਬਾਰ ਵਾਸਤੇ ਨੀ ਐ। ਉਂਝ ਠੀਕ ਠਾਕ ਈ ਏ ਫਿਰ। ਬਾਰ ਵਾਲੇ ਵਾਸਤੇ ਤੇ ਰੋਕ ਹਾਂ-ਹਾਂ ਲੋਕਲ ਅਗਰ ਕਿਸੇ ਨੇ ਹਾਂ ਪੰਦਰਾਂ-ਵੀਹ ਮਿੰਟ ਦਾ ਹੋ ਯਾ ਅੱਧੇ ਘੰਟੇ ਦਾ ਰਸਤਾ ਹੋ ਗਿਆ ਬਿਲਕੁਲ ਸਈ ਏ ਫਿਰ ਤੇ ਚਲੋ ਠੀਕ ਏ ਜੋ ਵੀ ਏ ਸਭ ਅਪਨੀ ਜਗ੍ਹਾ ਠੀਕ ਨੇ। ਹੋਰ ਕਰ ਲਿਆ ਕਰੋ ਕਦੀ-ਕਦੀ ਫੋਨ।
ਕੋਈ ਨੀ ਕਰਾਂਗੀ ਜ਼ਰੂਰ ਕਰਾਂਗੀ ਤੁਆਨੁ।
ਚਲੋ ਠੀਕ ਏ ਓਕੇ।
ਓ
ਬਾਏ ਜੀ।
ਬਾਏ।